ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਹੈਲੋ ਤੇ ਬੜਾ-ਬੜਾ ਟਾਈਮ ਲਗਾਤਾ ਤੁਸੀਂ। ਹੈਲੋ ਬੋਲੋ ਵਿਚ
ਨਹੀਂ, ਪਤਾ ਨਹੀਂ, ਸ਼ਾਇਦ ਕੋਈ ਟੈਕਨਕਲ ਪ੍ਰੋਬਲਮ ਆ ਰਹੀ, ਵਿੱਚ ਆਵਾਜ਼ ਨੀ ਆ ਰਹੀ।
ਹੋ ਸਕਦਾ ਹੋ ਸਕਦਾ ਉਹੀ ਮੈਂ ਮੈਂ ਕਿਹਾ ਮੈਂ ਕਦੋਂ ਦੀ ਹੈੱਲੋ ਬੋਲੀ। ਕੀ, ਅੱਗੋਂ ਕੋਈ ਰਿਸਪੋਂਸ ਨੀ ਆਇਆ।
ਹਾਂਜੀ ਨਹੀ-ਨਹੀ। ਬਸ, ਕਿਸ ਤਰ੍ਹਾਂ ਯਾਦ ਕੀਤਾ ਅੱਜ?
ਬਸ, ਮਨ ਕਰਦਾ ਪਿਆਸੀ ਗੱਲ ਕਰਨ ਦਾ ਤੁਹਾਡੇ ਨਾਲ। ਨਾਲੇ ਮੈਂ ਬਾਤ ਕਰਾਂ ਬਸ ਕੱਲ ਮੈਂ ਵੀ ਗਈ ਹੋਈ ਸੀਗੀ। ਹਾਂ, ਮੈਂ ਕਿਹਾ। ਵਾਲ ਵੁ ਨੇ ਕਲਰ ਕਰਵਾਏ ਸੀ, ਸਟ੍ਰਰੇਟ ਕਰਵਾਏ ਸੀ ਬਹੁਤ ਖ਼ਰਾਬ ਹੋ ਗਏ ਸੀਗੇ ਤੂੰਹਾਨੂ ਪਤਾ ਫੀਰ ਓਦਾਂ ਵੀ। ਸੋਹਣੇ ਇਹ ਨੂੰ ਵਧੀਆ ਸਹੀ ਕਰਾ ਲਾ ਪਰ ਚੜ੍ਹਦੇ ਹਜੇ ਵੀ ਉਹਨੇ ਜੇ। ਪਤਾ ਨੀ ਕੋਈ। ਆ ਕੇ ਵੇਖ ਲਈ ਹੈਗਾ।
ਅੱਛਾ। ਨਹੀਂ ਹੈ ਨਾ ਬਾਜ਼ਾਰੀ ਚੀਜ਼ਾਂ ਦੇ ਨਾ ਕੈਮੀਕਲ ਹੁੰਦੇ ਨੇ ਇਹ ਨਾ ਤੁਸੀਂ ਪ੍ਰੈਸਿੰਗ ਕਰਾ ਲੋ, ਜਾਂ ਸਟ੍ਰੇਟਨਿੰਗ ਕਰਾ ਲੋ ਕੁਛ ਵੀ ਕਰਾ ਲੋ ਨਾ ਕੈਮੀਕਲ ਲਗਾ ਦਿੰਦੇ ਨੇ ਵਾਲਾਂ ਤੇ ਸਗੋਂ ਉਸ ਟਾਈਮ ਤੇ ਵਾਲ ਸੋਹਣੇ ਲੱਗਦੇ ਹੈ ਪਰ ਵਾਲਾਂ ਦੀ ਨੀਹਾਂ ਕਮਜ਼ੋਰ ਹੋ ਜਾਂਦੀਆਂ ਨੇ, ਤੇ ਸੋਰ ਟੁੱਟਣ ਲੱਗ ਦਿੰਦੇ ਆ ਵਾਲ ਤੁਸੀਂ ਵੀ ਸਟੇਟਿੰਗ ਕਰਵਾਈ ਹੈ।
ਬਿਲਕੁਲ ਸਹੀ। ਕਿਆ ਹੈ ਮੈਨੇ ਸਿਲਕ ਸਮੂਥ ਖੁਦ ਹੈਰੇ ਵਾਲਾਂ ਤੇ ਨਾ ਮਤਲਬ ਸੋਫਟ ਹੋ ਜਾਂਦੇ ਨੇ ਜੜ ਤੱਕ ਵਾਲ ਉਹ ਕਰਾਇਆ ਹੈਗਾ।
ਅੱਛਾ।
ਬਸ ਕਹਿਣ ਤੇ ਹੈ ਨੀ ਕਿ ਉਹਦਾ ਕੋਈ ਸਾਈਡ ਨਹੀਂ, ਮੇਰੇ ਵਾਲ ਆ ਬੜੇ ਪਤਲੇ ਹੋ ਗਏ ਸੀ ਤਾਂ ਮੈਂ ਮ ਬ ਬ ਬ ਬ ਬ ਬ ਬ ਬ ਬ ਕਿਦਰਿ ਆਣਾ -ਜਾਣਾ ਪਏ ਤੇ ਵਾਲ ਨ ਸੋਹਣੇੇ ਲੱਗਦੇ ਇਸ ਕਰਕੇ ਮੈਂ ਕਿਹਾ ਚਲ ਮੈਂ ਪਰਲ ਮਤਲਬ ਏਦਾਂ ਨਾ ਬੜੇ ਝਿੜਦੇ ਨੇ ਵਾਲ ਲੋ
ਹਮ। ਅ ਲ ਮੇ ਵੀ ਨਾ ਵਾਲ ਬੜੇ ਚੜਨ ਲੱਗੇ ਸੀ ਤੇ ਮੈਂ ਆਪ ਹੀ ਪਰੇਸ਼ਾਨ ਹੋ ਗਈ ਵਾਲਾਂ ਤੋਂ ਫੇਰ ਮੈਂ ਸਤ ਤੇ ਮੰਨੋਗੇ ਮੈਂ ਤੇ ਘਰ ਦੇ ਹੀ ਟੀਟਮੈਂਟ ਕਰਨੇ ਸ਼ੁਰੂ ਕੀਤੇ ਜੇ, ਤੇ ਵਾਲ ਮੇਰੇ ਬਿਲਕੁਲ ਸਹੀ ਹੋ ਗਏ। ਨੇ ਮਤਲਬ ਨਾ ਸਾਂਝ
ਠੀਕ।
ਹੋ ਸੋਫਟ ਹੋ ਗਏ ਸਿਲਕੀ ਹੋ ਗਏ ਆਏ। ਞਾਲ ਤੇ ਮੈਂ ਤੇ ਰਾਈਸ ਵਾਟਰ ਰਾਈਸ ਵਾਟਰ ਵੀ ਲੈ ਗਾਦੀ। ਠੀਆਂ ਵਾਲਾ ਤੇ ਨਾ, ਹਾਂ - ਰਾਈਸ ਵੋਟਰ ਨਾਲ ਨਾ
ਕਿ ਕੀਤਾ
ਹੂ ਸਹੀ ਮੈਂ ਤਾਂ ਜਾਂ ਫਿਰ ਮੈਂ ਨਾ ਇੱਕ ਤੋ ਔਇਲ
ਇਸ ਮੋਟਰ
ਹਾਂ ਇੱਕ ਇੱਕ ਮੈਂ ਨਾ ਔਇਲ ਵੀ ਬਣਾ ਕੇ ਰੱਖਿਆ ਪਇਆ ਜੇ ਸਰ੍ਹੋਂ ਦਾ ਤੇਲ ਚ ਨਾ ਅਸੀਂ ਮੈਂ ਮੇ ਥਰੇ ਹਾਂ। ਸਰ੍ਹੋਂ ਦੇ ਤੇਲ ਵਿੱਚ ਮੇਥਰੇ ਮੇਰ ਥਰੇ ਤੇ ਕੜੀ ਪੱਤਾ ਤੇ ਐਲੋਵੀਰ ਐਲੋਵੀਰਾ, ਪਿਆਜ ਹਾਂ। ਅਗਰ ਪਿਆਜ਼ ਨਹੀਂ ਪਾਣਾ ਤੇ ਕਲੋਂਜੀ ਪਾ ਲਓ। ਤੇ ਗੁੜਲ ਦੇ ਫੁੱਲ ਆਉਂਦੇ ਨੇ। ਉਹ ਪੰਸਾਰੀ ਤੋਂ ਮਿਲ ਜਾਂਦੇ ਨੇ। ਮੈਂ ਉਹ ਮੰਗਵਾ ਕੇ ਨੇ ਗੂੜਲ ਦੇ ਕੋਲ ਤੇ ਇਹ ਸਭ ਕੁਛ ਪਾ ਕੇ ਨਾ ਤੇ ਉਹਨੂੰ ਅੱਛੀ ਤਰ੍ਹਾਂ ਗੜਕੇ ਤਵਾ ਲੋ ਹਾਂ ਤੇ ਥੋੜ੍ਹਾ ਜਿਹਾ ਬਣਾਓ ਜ਼ਿਆਦਾ ਨੀ ਬਣਾਓ ਕਿਉਂਕਿ ਅ ਕਾਰ ਦੇ ਚੀਜ਼ਾਂ ਹੁੰਦੀਆਂ ਨੇ ਨਾ ਜਲਦੀ ਖਰਾਬ ਹੋ ਦਿੰਦੀਆਂ ਨੇ ਤੇ ਥੋੜ੍ਹੀ -ਥੋੜ੍ਹੀ ਚੀਜ਼ ਬਣਾਓ ਕਿ ਜਿਹੜਾ ਕਿ ਹਫ਼ਤਾ ਦਸ ਦਿਨ ਚਲੇ ਉਸ ਤੋਂ ਬਾਅਦ ਫਿਰ ਦੁਬਾਰਾ ਬਣਾ ਲੋ। ਫਿਰ ਉਹ, ਉਹ ਲਗਾਓ ਵਾਲਾਂ ਤੇ, ਤੇ ਤੁਹਾਡੇ ਵਾਲ ਨਾਲ ਬਿਲਕੁਲ ਝੜਨੇ ਬੰਦ ਹੋ ਜਾਂਣੇ ਆ। ਆਹ, ਮੈਂ ਜਾਂ ਫਿਰ ਅਗਰ ਉਹ ਤੇਜ਼ ਨੀ, ਬਣਾਣਾ ਫੇਰ ਦਹੀਂ ਦਾ, ਹਾਂਜੀ-ਹਾਂਜੀ, ਬਹੁਤ ਅੱਛਾ ਰਿਜ਼ਲਟ ਹੈ, ਮੇਰੇ ਵਾਲ ਝੜਨੇ ਬਿਲਕੁਲ ਬੰਦ ਹੋ ਗਏ, ਮੇਰੇ ਵਾਲ ਫਿਫਟੀ ਅਬਾਉਟ ਮਤਲਬ ਨਿਅਰ ਅਬਾਊਟ ਐ ਜੀ। ਹਾਂ ਮੈਂ, ਮੇਰਾ ਵਾਲ ਐਵ ਹੋ ਰਿਹਾ। ਹਾਂਜੀ, ਤੇ ਵਧੀਆ ਪਾਣੀ ਵੀ ਲਾਲੋ ਨਾ, ਦੀ ਦਾ ਉੱਪਰ ਪਾਣੀ ਹੁੰਦਾ।
ਹਾਂ ਨਹੀਂ-ਨਹੀਂ ਫੇਰ, ਇਹ ਬਜ਼ਾਰੀ ਤੁਸੀਂ ਕੈਮੀਕਲ, ਕੈਮੀਕਲ ਲਗਵਾਦੇ ਵਾਲਾਂ ਤੇ ਪ੍ਰੈਸਿੰਗ ਹੋ ਗਈ ਸਟੇਟਨਿੰਗ ਹੋ ਗਈ। ਇਹਦੇ ਨਾਲ ਵਾਲ ਜਲਦੀ ਚਿੱਟੇ ਹੁੰਦੇ ਆ।
ਹਾਂਜੀ-ਹਾਂਜੀ,
ਹਾਂ, ਨਹੀਂ ਤੇ ਦਹੀਂ-ਦਹੀਂ ਦਾ ਪਾਣੀ, ਦਹੀਂ ਦੇ ਪਾਣੀ ਨਾਲ ਵੀ ਸਿਰ ਧੋਲੋ ਨਾ, ਤੇ, ਬੜਾ-ਬੜਾ ਹੀ ਬੜਾ ਹੀ ਵਸ,
ਤੁਹਾਡੀ-ਤੁਹਾਡੀ ਸਾਈਡ, ਤੇ ਨਾ ਕੁਛ ਨੈਟਵਰਕ ਇਸ਼ੂ ਆ ਰਿਹਾ, ਹਾਂਜੀ
ਹਾਂਜੀ ਆਵਾਜ਼ ਨਾ ਮੈਨੂੰ ਵੀ ਥੋੜੀ ਲੇਟ ਆ ਰਹੀ ਹੈ, ਇਹ ਹਾਂਜੀ-ਹਾਂਜੀ ਹਾਂ।
ਅਰੇ ਦਹੀਂ ਵਾਲਾ ਤੇ ਨੀ ਰੈਮੀਡੀ, ਉਹ ਉਹ ਜਿਹੜੀ ਦੂਸਰੀ ਹੁਣ ਆ ਰਹੀ ਹੈ, ਕਲੀਅਰ ਜਿਹੜੀ ਦੁਸਰੀ ਲਗ ਰਹੀ ਹੈ, ਮੈਨੂੰ ਜਿਹੜਾ ਤੁਸੀ ਜੇ ਔਰਤ ਬਣਾਉਣਾ ਕਹਿ ਰਹੇ ਹੋ ਨਾ, ਤੇ ਮੈਂ ਵੀ ਉਦਾ ਇੱਕ ਫੁਲਦਾ ਨੀ, ਉਹਦੇ ਵਿੱਚ ਇਕ ਨਾ ਅਲੱਗ ਜੀ, ਅਜੀਬ, ਤੇ ਤੁਸੀਂ ਬਟ ਦੋ, ਚਾਰ ਇੰਗ੍ਰਰੀਡੀਅਂਟਸ ਥੋੜੇ ਡਿਫਰੈਂਟ ਦੱਸੇ ਹੈ।
ਹਾਂ। ਉਹੀ ਤਾਂ, ਉਹੀ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ, ਕਿ ਇਹ
ਕਰਾਂਗੀ।
ਅੱਛਾ, ਤੇ ਅ ਅੱਛਾ ਇਕੱ ਇੱਕ ਹੋਰ ਵੀ ਹੈਗਾ ਜੇ, ਤੁਸੀਂ ਨਾ ਖਾਲੀ ਰਾਤੀ ਨਾ ਚਾਵਲ ਦੋ, ਕੁ, ਚਮਚ ਚਾਵਲ ਲੈਲੋ। ਹਾਂ। ਮੇਥਰ, ਮੇਥਰੇ ਪਾ ਲੋ ਇੱਕ ਚਮਚ ਤੇ, ਹਾਂ ਹਾਂ, ਇੱਕ ਆ ਕਲੋਂਜੀ ਪਾ ਲੋ ਤੇ ਥੋੜੇ ਕੜੀ ਪੱਤੇ ਵਿੱਚ ਪਾ ਕੇ ਨਾ ਤੇ, ਪੱਤੀ ਦਾ ਪਾਣੀ ਪਾ ਦੇਉ। ਚਾਹ ਪੱਤੀ ਦਾ, ਚਾਹ ਪੱਤੀ ਦਾ ਪਾਣੀ ਹੁੰਦਾ ਏ ਨਾ, ਹਾਂ, ੍ ਉਹ ਪਾ ਕੇ ਨਾ, ਅਸੀਂ ਉਹਨੂੰ ਸਾਰੀ ਰਾਤ ਰਖ ਸਹੀਏ ਤੇ, ਸਵੇਰੇ, ਉਹਨੂੰ ਛਾਣ ਲੋਓ।
ਹੂੰ
ਛਾਣ ਕੇ ਨਾ, ਸਪ੍ਰੇ ਬੋਟਲ ਚ ਪਾਲੋ। ਤੇ, ਉਹ ਰੋਜ਼ ਨਾ, ਤੁਸੀਂ ਕੰਘੀ ਕਰਨ ਤੋਂ ਪਹਿਲੇ ਨਾ, ਜਿਸ ਤਰ੍ਹਾਂ ਤੇਲ ਲਗਾਈਦਾ ਏ ਨਾ ਐਵੇਂ, ਐਵੇਂ ਮਾਂਗ ਕੱਢ ਕੇ ਤੇ ਵਾਲਾਂ ਦੀ ਚੀਰ ਕੱਢ ਕੇ ਨਾ ਉਹਦੇ ਵਿੱਚ, ਸਪ੍ਰੇ ਕਰੀਏ, ਤੇ ਫੇਰ ਫੇਰ, ਕੰਘੀ ਕਰੋ। ਪਾਵੇਂ ਸਿਰ ਭਾਵੇਂ ਹਫ਼ਤੇ ਚ ਦੋ ਵਾਰੀ ਧੋਵੋ, ਉਹ ਲਗਾ ਕੇ ਸਿਰ ਧੋਣ ਦੀ ਲੋੜ ਨਹੀਂ ਪੈਂਦੀ, ਵਿੱਚ ਥੋੜ੍ਹਾ ਵਾਈਟਮਿਨ ਈ ਦੇ ਕੈਪਸੂਲ ਫੁੱਲ, ਵੀ ਪਾਾਲੋ ਤੇ ਹਾਂ ਉਹਦੇ ਨਾਲ ਵੀ ਵਾਲ ਬੜੇ ਅੱਛੇ ਸੋਫਟ ਹੋ ਜਾਂਦੇ ਆ ਕਲਰ ਵੀ ਕਿਉਂਕਿ ਪੱਤੀ ਦਾ ਪਾਣੀ ਪਾਈ ਦਾ ਨਾ ਵਿੱਚ ਉਹਦੇ ਨਾਲ ਵਾਲ ਵੀ
ਹਾਂ ਹਾਂ ਹਾਂ ਅੱ ਅੱਛਾ ਅੱਛਾ ਠੀਕ ਏ ਨਹੀਂ ਬਹੁਤ ਵਧੀਆ
ਘਰੇਲੂ ਚੀਜ਼
ਚੱਲ ਸਕਦੇ ਇਹਦਾ ਪ੍ਰੈਫਰ ਇਹ ਜਿਹੜਾ ਟੋਨਿਕ ਦੱਸਿਆ ਜੇ ਨਾ ਏਹਨੂੰ ਪ੍ਰੈਫਰ ਕਰਦੀ ਆ ਹ
ਹਾਂ ਕਿਉਂਕਿ ਇਹਦੇ ਨਾਲ ਇਸ ਤੋਂ ਬਾਅਦ ਸਿਰ ਨੀ ਧੋਣਾ ਪੈਂਦਾ
ਬਿਲਕੁਲ ਪਰ ਉਹ ਓਇਲ ਦਾ ਤੇ ਬਹੁਤ ਸਾਰੇ ਯੂਜ ਕਰਕੇ ਦੇਖੇ ਨਾ ਓਦਾਂ ਵੀ ਬਣਾ ਦੇਖਿਆ ਪਰ ਮੇਰੇ ਨਾਂ ਵਾ ਚੁਰਬ ਕਰਨ ਨਾਲ ਤੇ ਮੈਂ ੳਏਲ ਤੇ ੋੜਾ ਜਾ ਆਹ ਕੀ ਨਾਮ ਏ ਇਹ ਠੀਕ ਜਿਹੜਾ ਤੁਸੀਂ ਦਸ ਕਿਆ ਨਾ ਹੁਣ ਜ਼ਰੂਰ ਟਰਾ ਟਰਾਏ ਕਰਾਂਗੇ ਬਣਾ ਆ ਕੇ ਰੱਖ ਪਹਿਲੇ ਮੈਂ
ਜ਼ਿ ਵੀ ਐਨ
ਹਾਂਜੀ ਪਹਿਲਾਂ ਨਾ ਤੇ ਲੋਨ ਵਾਲੇ ਨੂੰ ਹੁ ਤੇ ਲੋਨ ਵਾਲੇ ਨੂੰ ਵੀ ਪੁੱਛ ਲ
ਹਾਂ ਹਾਂ
ਕਰ ਸਕਦੀਆਂ ਜਾਂ ਨਹੀਂ ਕਰ ਸਕ ਵੀ ਮਿੰਟ ਤੇ ਇਸ ਕਰਕੇ ਇੱਕ ਵਾਰੀ ਪੁੱਛ ਕੇ ਫਿਰ ਮੈਂ ਕਰਾਂਗੀ
ਤੁਸੀਂ ਇਹ ਟਰੀਟਮੈਂਟ ਕਰਾਇਆ ਨਾ, ਫਿਰ ਉਸ ਤੋਂ ਬਾਅਦ ਕਈ ਵਾਰੀ ਸੈਲੋਨ ਵਾਲੇ ਐਨੋ ਅਲਾਉਡ ਨੀ ਕਰਦੇ ਸਭ ਚੀਜ਼ਾਂ ਲਗਾਨੀਆਂ, ਪਰ ਅਸੀਂ ਤੇ ਵਾਲਾਂ ਤੇ ਅਜੇ ਕੁਛ ਕਰਾਇਆ ਨੀ ਨਾ ਤੇ ਇਸ ਕਰਕੇ ਅਸੀਂ ਵਾਲਾਂ ਤੇ ਇਹ ਸਭ ਐਕਸਪੈਰੀਮੈਂਟ ਕਰ ਲਈਦਾ, ਤੇ ਸਾਨੂੰ ਤੇ ਥੋੜਾ ਇਫੈਕਟਿਵ ਵੀ ਲੱਗ ਰਿਹਾ। ਕਿ ਵਾਲ ਨਾ ਜਿਵੇਂ ਬੜੇ ਰਫ ਹੋਏ ਹੁੰਦੇ ਹੈ, ਸਮੂਥ ਹੋ ਜਾਂਦੇ ਹੈ।
ਹੂੰ, ਮੈਨੂੰ ਲੱਗਦਾ ਕਿ ਇਹਨਾਂ ਨਾਲ ਐਂਥ ਵੀ ਵਧੋਂ ਕੀ ਹੈ। ਘਰੇਲੂ ਚੀਜ਼ਾਂ ਨੇ,
ਹਾਂ ਹਾਂਜੀ-ਹਾਂਜੀ, ਹਾਂ ਲੈਂਥ ਹੋ ਜਾਂਦਾ ਬਾਊਂਸ ਆ ਜਾਂਦਾ ਵਾਲਾਂ ਚ ਤੇ ਜਾਂ ਫਿਰ ਜਿਸ ਫ੍ਰਿਜੀ ਫ੍ਰਿਜੀ ਵਾਲ ਹੁੰਦੇ ਨੇ, ਬੜੇ ਉੱਡੇ ਉਡੇ ਵਾਲ ਹੁੰਦੇ ਨੇ ਉਹ ਉਹ ਨਹੀਂ ਹੁੰਦੇ। ਥੋੜ੍ਹੇ ਜਹੇ ਬੈਠ ਜਾਂਦੇ ਐ ਵਾਲ, ਕਿਉਂਕਿ ਮੇਰੇ ਵਾਲ ਫ੍ਰਿਜ਼ੀ ਹੋ ਜਾਂਦੇ ਬੜੀ ਜਲਦੀ ਮੋਟਾ ਵਾਲ ਹੈ, ਮੇਰਾ ਬੜੀ ਜਲਦੀ ਨਾ,
ਤੁਸੀਂ ਹਾਂ ਜਿਹੜਾ ਇਹ ਤੁਸੀਂ ਪੱਤੀ ਦਾ ਪਾਣੀ ਕਹਿ ਰਹੇ ਹੋ ਇਹ ਕਿੰਨਾ ਕੁ ਕੁੂਲ ਨਾ
ਪੱਤੀ ਦੋ ਚਮਚ ਪੱਤੀ ਕਾਢ ਲੋ ਪਾਣੀ ਵਿੱਚ ਥੋੜਾ ਜਿਹਾ ਪਾ ਦੋ ਚਮਚ ਪੱਤੀ ਕਾੜ ਕੇ ਨਾ ਤੇ, ਨਹੀਂ-ਨਹੀਂ, ਇੰਨਾ ਜ਼ਿਆਦਾ ਬਣਾ ਕੇ ਕੀ ਫਾਇਦਾ ਥੋੜ੍ਹਾ ਜਿਹਾ ਬਣਾਓ, ਤਾਂ ਕਿ ਜਲਦੀ ਖਤਮ ਹੋ ਜਾਏ, ਦੁਬਾਰਾ ਬਣ ਜਾਏ ਕਿਉਂਕਿ ਘਰ ਦੀ ਚੀਜ਼ਾਂ ਨੇ ਨਾ ਇੱਕ ਚਮਚ ਚਾਵਲ ਲਓਗੇ, ਇੱਕ ਚਮਚ ਮੇਥੀ ਦਾਨਾ ਲਓਗੇ। ਤੇ ਪੱਤੀ ਹਾਂ ਪੱਤੀ ਭਾਵੇਂ ਕਾੜ-ਕਾੜ ਕੇ,
ਹਾਂ ਮੰਨੋ ਕਿ ਹਾਂ ਮੈਂ ਇੱਕ, ਬਣਾਇਆ ਸੀਗਾ। ਘਰ ਤੇ ਉਹ ਉਹ ਨੀ ਨਾ ਫਰਿਜ ਵਿੱਚ, ਵੀ ਰੱਖਿਆ ਰਿਹਾ ਫਿ ਇੱਕ ਟੈਮ ਰੰਗ ਅਲੱਗ ਜਿਹਾ ਛੱਡ ਦਿੰਦੀ ਹੈ, ਉਹ ਖ਼ਰਾਬ ਜਿਹੀ ਲੱਗਣ ਲੱਗ ਜਾਂਦੀ ਹੈ, ਉਹ ਫਿਰ ਮੰਗ ਨੀ ਕੀਤਾ ਮੇਰਾ ਅਪਲਾਈ ਕਰਨ ਦਾ ਕੀ ਨਾਮ ਥਰੋ ਕਰਤਾ ਮੈਂ ਫਿਰ ਮੈਂ ਫਿਰ ਇਸ ਕਰਕੇ ਹਾਂ।
ਹਾਂਜੀ ਇਹ ਘਰੇਲੂ, ਚੀਜ਼ ਮੈਂ ਤੁਹਾਨੂੰ, ਕਹਿ ਰਹੇ ਹਾਂ ਨੀ ਪਾਉਂਦੇ ਨਾ ਤੇ ਇਸ ਕਰਕੇ ਥੋੜਾ ਜਹਾ ਬਣਾਓ, ਜਿਹੜਾ ਕੋਈ ਪੰਜ ਛੇ ਦਿਨ ਜਾਂ ਹਫ਼ਤਾ ਚਲੇੇ ਤੇ ਖਤਮ ਹੋਜੇ। ਫੇਰ ਨਵਾਂ ਬ
ਠੀਕ ਵਧੀਆ ਰੈਮੇਡੀ ਦੱਸੀ ਮੈਨੂੰ।
ਹਾਂ।
ਠੀਕ, ਵਧੀਆ ਲੱਗਿਆ ਤੁਹਾਡੇ ਨਾਲ
ਓਕੇ ਜੀ, ਏ ਓਕੇ ਜੀ।
ਹਾਂਜੀ।